ਹੈਲੋ ਕੀ ਹਾਲ ਚਾਲ ਹਾਂ ਮੈਂ ਵੀ ਬਹੁਤ ਵਧੀਆ ਕੀ ਕਰ ਰਹੀ ਸੀ
ਬਸ ਕੁਛ ਨੀ ਬੈਠੀ ਸੀ ਅੱਜ ਸੰਕਰਾਂਤ ਠੀਕ ਹ ਅਸੀਂ ਗੁਰਦੁਆਰੇ ਜਾ ਕੇ ਆਏ ਸੀ ਅਸੀਂ ਕੜਾਹ ਪ੍ਰਸ਼ਾਦ ਲੈ ਕੇ ਜਾਂਦੇ ਨੇ ਨਾ ਗੁਰਦੁਆਰੇ ਤਾਂ ਕਰਕੇ ਹਾਂ ਆਪਾਂ ਹਰ ਸੰਕਰਾਾਂਤ ਤੇ ਲੈ ਕੇ ਜਾਂਦੇ ਨੇ ਹਾਂ ਨਹੀਂ ਨਹੀਂ ਮੈਂ ਬਣਾਉਂਦੀ ਹ ਮੇਰੀ ਵਾਰੀ ਲੱਗੀ ਹੋਈ ਹੈ
ਆਏ ਹੋਏ ਵਾਹ ਅੱਛਾ ਤੁ ਕੱਲੀ ਬਣਾ ਲੈਣੀ ਗ ਮ ਅਸੀਂ ਬਣਾਈ ਦਾ ਹੈਗਾ ਪਰ ਜ਼ਿਆਦਾਤਰ ਬੀਜੀ ਬਣਾਉਂਦੇ ਹੈਗੇ ਨੇ ਤਾਂ ਨਾਲ ਖੜੇ ਹੋ ਜਾਏਦਾ ਇਕੱਲੇ ਤਾਂ ਮੈਂ ਕਦੀ ਆ ਸਕ
ਨਹੀਂ ਤੂੰ ਵੀ ਸੇਵਾ ਲਾ ਤੂੰ ਵੀ ਬਣਾਈ ਵੇਖੀ ਕਿੰਨਾ ਤੈਨੂੰ ਸਕੂਨ ਮਿਲੇਗਾ ਆਹ ਚੀਜ਼ਾਂ ਕਰਕੇ ਹਾਂ ਮੈਂ ਤੈਨੂੰ ਦੱਸਾਂ ਹਾਂ ਇੱਕ ਕੰਮ ਕਰਿਆ ਕਰ ਅਹ ਤੂੰ ਇੱਕ ਕੋਲੀ ਚ ਤਾਂ ਹੱਟ ਲੈ ਕਰ ਤੇ ਇੱਕ ਕੋੌਲੀ ਚ ਚੀਨੀ ਲੈ ਲਿਆ ਕਰ ਤੇ ਇੱਕ ਹੀ ਕੋੌਲੀ ਚ ਦੇਸੀ ਘਿਓ ਲੈ ਲਿਆ ਕਰ ਤੇ ਆਪਾਂ ਤਾਂ ਅਲੱਗ ਭਾਂਡਾ ਰੱਖਦੇ ਨੇ ਜਿਹਦੇ ਚ ਕੀ ਕਰਨਾ ਹੁੰਦਾ ਗੁਰਦੁਆਰਾ ਸਾਹਿਬ ਵਾਸਤੇ ਬਣਾਉਣਾ ਹੁੰਦਾ ਤੇ ਅਸੀਂ ਕੜਾਹੀ ਅਲੱਗ ਲੀ ਹੋਈ ਆ ਤੇ ਆਪਾਂ ਉਹਦੇ ਚ ਬਣਾਉਂਦੇ
ਅੱਛਾ ਅੱਛਾ ਇਹ ਇਹ ਕਿਹੜੀ ਕੜਾਈ ਚ ਬੰਦਾ ਹੈਗਾ ਪਿੱਤਲ ਦੀ ਕੜਹੀ ਚ ਬੰਦਾ ਹੈ
ਅੱਸੀ ਤਾਂ ਸਟੀਨ ਅੱਸੀਂ ਤਾਂ ਸਟੀਨ ਚ ਹੀ ਬਣਾ
ਅੱਛਾ ਸਟੀਲ ਚ ਬਣਾਉਂਦੇ ਹੋ ਪਿੱਤਲ ਦੀ ਹੋਵੇ ਤਾਂ ਹੋਰ ਠੀਕ ਹੁੰਦਾ ਉਹਦੇ ਅੰਦਰ ਬਣਾਉਣਾ ਵੀ
ਹਾਂ ਹਾਂ ਬਹੁਤ ਵਧੀਆ ਬਣ
ਅੱਛਾ ਚਲੋ ਠੀਕ ਹੈ ਅੱਛਾ ਫੇਰ ਕੜਾਹੀ ਲੈਣੀਗੇ ਇੱਕ ਕੋਲੀ ਆਟਾ ਇੱਕ ਕੋਲੀ
ਚੀਨੀ ਇਹਲੀ ਦੇਸੀ ਘਿਓ ਹਾਂ ਹਾਂ ਫੇਰ ਉਹਨੂੰ ਸਭ ਤੋਂ ਅਹ ਸਭ ਤੋਂ ਪਹਿਲਾਂ ਆਪਾਂ ਘਿਉ ਪਾਵਾਂਗੇ ਉਹਦੇ ਚ ਦੇਸੀ ਘਿਓ ਪਾ ਕੇ ਜਦੋਂ ਐਨ ਗਰਮ ਹੋ ਜੇ ਉਹਦੇ ਚ ਆਟਾ ਪਾ ਦੇਣਾ ਹੈ ਆਟੇ ਨੂੰ ਆਪਾਂ ਚਾਰ ਤੋਂ ਪੰਜ ਮਿੰਟ ਭੁੰਨਾਂਗੇ ਆਟਾ ਭੁੰਨਣ ਤੋਂ ਬਾਅਦ ਆਪਾਂ ਕੀ ਕਰਾਂਗੇ ਜਦੋਂ ਆਟੇ ਚੋਂ ਖੁਸ਼ਬੂ ਆਉਂਦੀ ਹੈ ਤੇ ਫੇਿਰ ਸਾਨੂੰ ਪਤਾ ਲੱਗ ਜਾੇਗਾ ਵੀ
ਅੱਛਾ ਅੱਛਾ ਤੇ ਇਹ ਦੱਸ ਕੀ ਇਹ ਬ ਬਿਲਕੁਲ ਓਨੂੰ ਚਲਾਉਂਦੇ ਹੀ ਰਹਿਣ ਗਾ ਖੜੇ ਹੋ ਕੇ ਬਣਾਣਾ ਹੈਗਾ ਹੈ ਚਲਾਈ ਰੱਖਣਾ ਹੈਗਾ ਉਹਨੂੰ
ਆਪਾਂ ਕੀ ਕਰਦੇ ਨੇ ਹਾਂ ਆਪਾਂ ਪਹਿਲਾਂ ਸਾਰੀ ਰਸੋਈ ਸਾਫ਼ ਕਰ ਦੇ ਨੇ, ਪੋਚਾ ਲਾਉਂਦੇ ਨੇ। ਫੇਰ ਇੱਕ ਅ ਓ, ਉਹ ਪੈਰਦਾਨ ਬਛਾ ਕੇ ਉੱਥੇ ਜਿੱਥੇ ਆਪਾਂ ਆਪਣੇ ਪੈਰ ਰੱਖਦੇ ਨੇ, ਸੁੱਚੀ ਜਗ੍ਹਾ'ਚ ਹਾਂ ਹਾਂ-
ਉੱਚਾ ਕਰਕੇ- ਖੁਦ ਵੀ ਚੁੰਨੀ, ਮੁੰਨੀ ਪਾ ਕੇ ਤੇ, ਪਾਠ, ਪੂਠ
ਪਾਠ ਕਰਕੇ, ਮੈਂ ਨਾਲ ਦੀ ਨਾਲ ਜਪੁਜੀ ਸਾਹਿਬ ਦਾ ਪਾਠ ਕਰਦੀ ਆ, ਹਾਂ।
ਵਾਤਾਵਰਨ ਵੀ ਹੋਏ ਤੇ, ਸ਼ੁੱਧ ਰਸੋਈ ਘਰ ਵੀ ਹੋਏ ਸ਼ੁੱਧ ਮਨ ਵੀ ਹੋਏ।
ਕਿ, ਬਿਲਕੁਲ ਸਾਨੂੰ ਲੱਗੇ ਕਿ, ਆਪਾਂ ਗੁਰੂ ਘਰ ਵਾਸਤੇ ਕੁਛ ਕਰ ਰਹੇ ਨੇ, ਐਵੇਂ ਤਾਂ ਅਸੀਂ ਆਪਣੇ ਘਰ ਵਾਸਤੇ ਬਣਾਉਂਦੇ ਹੀ ਨੇ, ਪਰ ਗੁਰੂ ਘਰ ਵਾਸਤੇ ਸਾਨੂੰ ਅਲੱਗ ਤੋ ਮਹਿਸੂਸ ਹੋਣਾ ਚਾਹੀਦਾ ਵੀ, ਅਸੀਂ ਸਿ ਸੇਵਾ ਕਰ ਰਹੇ ਨੇ।
ਸਹੀ ਕਰ ਲੱਗੀਏ ਅੱਛਾ ਤਾਂ, ਫ਼ਿਰ ਆਟੇ ਨੂੰ ਚੰਗੀ ਤਰ੍ਹਾਂ ਭੁੰਨੀ ਗਿਆ, ਸਾਨੂੰ ਕੈਵੇਂ ਪਤਾ ਚਲੇਗਾ? ਕੀ, ਆਟਾ ਭੂਨੀ ਗਿਆ?
ਇੱਕ ਤੇ ਆਟੇ ਦਾ ਰੰਗ ਬਦਲ ਜੂਗਾ ਚਿੱਟੇ ਤੋਂ ਥੋੜ੍ਹਾ ਭੂਰਾ- ਭੂਰਾ ਜਿਹਾ ਰੰਗ ਹੋਜੇਗਾ, ਉਹ ਤੋਂ ਬਾਅਦ ਹਲਕਾ ਨਹੀਂ- ਨਹੀਂ ਹਲਕਾ ਜ਼ਿਆਦਾ ਅਗਰ ਜੇ, ਜ਼ਿਆਦਾ ਕਰ ਦਾਂਗੇ ਤਾਂ, ਫਿਰ ਉਹ ਫੁਕ ਜੇਗਾ, ਆਪਾਂ ਹਲਕਾ ਜਾ ਰੱਖਣਾ ਆਟੇ 'ਚੋਂ ਆਪੇ ਖੁਸ਼ਬੂ ਆਣ ਲੱਗ ਜਾਂਦੀ ਹੈ, ਤੇ ਸਾਨੂੰ ਪਤਾ ਲੱਗ ਜਾਏਗਾ ਵੀ ਆਟਾ ਆਪਣਾ ਤਿਆਰ ਹੋ ਗਿਆ, ਉਹਦੇ'ਚ ਫਿਰ ਆਪਾਂ ਚੀਨੀ ਪਾਵਾਂਗੇ। ਚੀਨੀ ਪਾਉਣ ਤੋਂ ਬਾਅਦ ਫਿਰ, ਜਦੋਂ ਚੀਨੀ ਨੂੰ ਥੋੜ੍ਹਾ ਜਿਹਾ ਆਪਾਂ ਫੇਰ ਦੁਬਾਰਾ ਉਹਦੇ 'ਚ ਚਮਚ ਮਾਰਦੇ ਰਹਾਂਗੇ ਕੜਛੀ ਜੋ ਵੀ ਤੁਸੀਂ ਯੂਜ ਕਰੋਗੇ, ਹਾਂ ਚੰਗੀ ਤਰ੍ਹਾਂ ਹਾਂ ਫਿਰ ਉਹ ਤੋਂ ਬਾਅਦ, ਆਪਾਂ ਪਾਣੀ ਪਾ ਕੇ-
ਤੇ ਉਹ, ਉਹ ਪਾਣੀ ਪਾਈ ਦਾ ਹੈਗਾ ਤਾਂ, ਉਹ ਬੜਾ ਜਿਆਦਾ ਆਟਾ ਇਕਦਮ ਉਛਲਦਾ ਹੈਗਾ
ਹਾਂ, ਤੇ ਨਹੀਂ, ਨਹੀਂ, ਨਹੀਂ ਅ ਸਾਨੂੰ ਜਦੋਂ ਤੂੰ ਬਣਾਏਗੀ, ਤੈਨੂੰ ਆਪੇ ਪਤਾ ਲੱਗੇਗਾ। ਤੂੰ ਇੱਕ ਜਦੋਂ ਪਾਣੀ ਪਾਏਗੀ ਇਕਦਮ ਤੂੰ ਉਹਦੇ 'ਚ ਕੜ ਛੀ ਮਾਰਨ ਲੱਗੇਗੀ ਨਾ ਤੇ ਉਹ ਆਪੇ ਹੀ ਥੋੜਾ- ਥੋੜਾ ਹਲਕਾ ਠੀਕ ਹੁੰਦਾ ਚਲਾ ਜਾਏਗਾ, ਫੇਰ ਜੇ ਤੈਨੂੰ
ਪਹਿਲੇ ਇੱਕਦਮ ਉਛੱਲਦਾ ਹੈਗਾ, ਉਹ ਫਿਰ ਬਹਿ ਜਾਂਦਾ ਹੈਗਾ।
ਕਈ ਵਾਰ ਕੀ ਹੁੰਦਾ ਐ, ਕਈ ਵਾਰ ਕੀ ਹੁੰਦਾ ਐ ਘਿਓ ਘੱਟ ਰਹਿ ਜਾਂਦਾ ਐ, ਫਿਰ ਅਸੀਂ ਉੱਤੋਂ ਥੋੜ੍ਹਾ ਜਿਹਾ ਪਾ ਦਿੰਦੇ ਨੇ।
ਅੱਛਾ ਤੇ ਉਹ ਕਿਵੇਂ ਪਤਾ ਚਲੇਗਾ ਕੀ ਹੈ ਮੇਰਾ ਪਾਣੀ ਘੱਟ ਰਹਿ ਗਿਆ ਪਾਣੀ ਦਾ- ਕੀ ਹੈਗਾ ਤੂੰ ਤਾਂ ਦਾ ਮਾਪ ਦੱਸਿਆ ਹੀ ਨਹੀਂ ਮੈਨੂੰ ਪਾਣੀ ਕਿਨਾ ਚਾਹੀਦਾ ਹੈਗਾ ਗਲਾਸ ਪਾ ਦਾ ਅਛਾ ਇੱਕ ਗਿਲਾਸ ਪਾਣੀ ਦਾ ਪਦਾ ਤੇਰੇ ਤੇਰੇ ਤੇਰੇ ਮਤਲਬ ਮਾਪ ਐ ਨਾਲ ਇਹ ਕਿੰਨਾ ਕੁ ਹੋਏਗਾ ਦਿੱਗੁਣਾ ਹੋਏਗਾ ਢਾਈ ਗੁਣਾ ਕੇ ਤਿੱਗਣਾ ਕਿੰਨਾ ਕੁ ਪਾਣੀ ਹੁੰਦਾ ਹੈਗਾ ਅੰਦਰ ਕੜਾਹ ਪ੍ਰਸ਼ਾਦ ਵਿੱਚ ਮੇਰੇ ਖਿਆਲ ਢਾਈ ਕੁਗੁਣਾ ਹੁੰਦਾ ਹੈਗਾ ਨਾ ਢਾਈ ਕੁੋਗੁਣਾ ਹੁੰਦਾ ਹੈਗਾ ਹਾਂ ਫੁੱਲ ਜਾਂਦਾ ਹੈਗਾ ਨਾ ਉਹ ਹਾਂ ਹਾਂ ਠੀਕ ਤੇ ਫੇਰ ਉਹ ਪਾਣੀ ਪਾਈ ਦਾ ਹੈਗਾ ਤੇ ਫਿਰ ਉਹਨੂੰ ਹਿਲਾਈ ਜਾਈਦਾ। ਉਹ ਨੂੰ ਫੇਰ ਕੜਛੀ ਚਲਾਈ ਜਾਈਦੀ ਹੈ ਤੇ ਫਿਰ ਕਦੋਂ ਕਿਵੇਂ ਪਤਾ ਚਲੇਗਾ ਕਿ ਇਹ ਕੜਾਹ ਪ੍ਰਸ਼ਾਦ ਬਣ ਗਿਆ।
ਬਸ ਜਦੋਂ ਉਹ ਘਿਓ ਛੱਡ ਦੇਗਾ ਤੇ ਬਿਲਕੁਲ
ਕਿਉਂ ਛੱਡ ਦਿੰਦਾ ਹੈ।
ਹਾਂ ਹਾਂ ਤੇ ਫੇਰ
ਕੱਠਾ ਹੋਣ ਲੱਗਏਗਾ ਵਿੱਚ ਹੈ ਜਿਹੜਾ ਹਲਵਾ ਜਿਹੜਾ ਇਕੱਠਾ ਹੋਣ ਲੱਗ ਜਾਏਗਾ ਤੇ ਇਹਦਾ ਮਤਲਬ ਹੈ ਹੁਣ ਤਿਆਰ ਹੋ ਗਿਆ ਹੈ ਅੱਛਾ ਅੱਛਾ ਤੇ ਫੇਰ ਇਹਨੂੰ ਉੱਥੇ ਗੁਰਦੁਆਰਾ ਸਾਹਿਬ ਲਿਜਾਣ ਵਾਸਤੇ ਕਿਹੜੇ ਬਰਤਨ ਲਿਜਾਈਏ ਉਹਨਾਂ ਨੇ ਕੋਈ
ਹਾਂ ਅਸੀਂ ਸੁੱਚਾ ਭਾਂਡਾ ਲਿਆ ਹੋਇਆ ਕਈ ਵਾਰ ਗੁਰਦੁਆਰੇ ਸਾਹਿਬ ਦੇ ਬਾਬਾ ਜੀ ਵੀ ਸਾਨੂੰ ਆਪਣਾ ਕੜਾਹ ਪ੍ਰਸ਼ਾਦ ਦਾ ਭਾਂਡਾ ਦੇ ਜਾਂਦੇ ਨੇ ਆਪਾਂ ਉਹਦੇ ਚ ਵੀ ਪਾ ਕੇ ਲੈ ਜਾਂਦੇ ਨੇ ਨਹੀਂ ਅਸੀਂ ਆਪਣਾ ਵੱਖਰਾ ਵੀ ਲਿਆ ਹੋਇਆ ਆਪ
ਉਹਦੇ 'ਚ ਲੈ ਜਾਂਦੇ ਹੈਗੇ ਨੇ ਅੱਛਾ ਕੌਣ ਲੈ ਕੇ ਜਾਂਦਾ ਹੈਗਾ ਉੱਥੇ ਜਸਕੀਰਤ ਤਾਂ ਤੇਰੀ ਆਵਾਜ਼ ਹੀ ਬੰਦ ਹੋ ਗਈ ਸੀ ਵਿੱਚ ਚ ਕੀ ਇੱਥੇ ਚਲੀ ਗਈ ਸੀ ਅੱਛਾ ਅੱਛਾ ਅੱਛਾ‌। ਅੱਛਾ ਕੋਈ ਗੱਲ ਨਹੀਂ ਅੱਛਾ ਤਾਂ ਫਿਰ ਦੱਸ ਕੇ ਫਿਰ ਕੌਣ ਲੈ ਕੇ ਜਾਂਦਾ ਹੈਗਾ ਨੁੰ ਕੜਾਹ
ਅ ਮੇਰੇ ਪਾਪਾ ਲੈ ਕੇ ਜਾਂਦੇ ਨੇ ਅਸੀਂ ਵੀ ਜਾਂਦੇ ਨੇ।
ਅੱਛਾ ਅੱਛਾ ਤੇ ਫੇਰ ਉਸ ਬਰਤਨ ਚ ਪਾਠ ਕਰਦੇ ਕਰਦੇ ਤੁਸੀਂ ਪਾ ਦਿੰਦੇ ਹੈਗੇ ਉਹ ਤੇ ਫੇਰ ਉਹ ਨਾ ਉੱਥੇ ਲੈ ਕੇ ਕੇ ਚਲੇ ਜਾਂਦੇ ਨੇ। ਤੇ ਤੁਸੀਂ ਉੱਥੇ ਲੈ ਕੇ ਜਾਓ ਤੇ ਫਿਰ ਉਹ ਨਾਲ ਦੀ ਨਾਲ ਲੈ ਲੈਂਦੇ ਨੇ ਕਿ ਤੁਹਾਨੂੰ ਉੱਥੇ ਬਹਿਣਾ ਪੈਂਦਾ ਇੰਤਜ਼ਾਰ ਕਰਨੀ ਪਦੀਏ ਤੇ ਪਾਂਡੇ ਦੀ ਕਿਵੇਂ ਕਰਦੇ ਨੇ ਆ ਕੀ ਛੋੜ ਕੇ ਆ ਜਾਂਦੇ ਹਾਂ ਅੜੀ ਅੱਛਾ ਪਹਿਲੇ ਮਤਲਬ ਲੈ ਕੇ ਜਾਓ ਤੇ ਫੇਰ ਅੱਛਾ ਜੋ ਵੀ ਤੁਸੀਂ ਪ੍ਰਸ਼ਾਦ ਲੈਕੇ ਜਾਓਗੇ ਓਦੇ ਨਾਲ ਪਾਠ ਕਰਨਗੇ ਹੈਂ
ਹਾਂ ਫਿਰ ਪਾਠ ਕਰਨ ਤੋਂ ਬਾਅਦ ਅਰਦਾਸ ਹੋਏਗੀ ਫਿਰ ਸਾਰਿਆਂ ਨੂੰ ਉਹ ਉੱਥੇ ਵਰਤਾਣਗੇ
ਅੱਛਾ ਜਿਨ ਅੱਛਾ ਅੱਛਾ ਉਸ ਤੋਂ ਬਾਅਦ ਅਸੀਂ ਬਹਿਣਾ ਹੈਗਾ ਤੇ ਅਸੀਂ ਉੱਥੇ ਪਾਠ ਸੁਣਨਾ ਹੈਗਾ ਤੇ ਪਾਠ ਤੋਂ ਬਾਅਦ ਫੇਰ ਸਾਰੀ ਸੰਗਤ ਨੂੰ ਜਦੋਂ ਵਰਤਾਉਣ ਗੇ ਸਮਾਪਤੀ ਹੋਏਗੀ ਅਰਦਾਸ ਤੋਂ ਬਾਅਦ ਅਤੇ ਫਿਰ ਅਸੀਂ ਆਪਣਾ ਭਾਂਡਾ ਲੈ ਕੇ ਆ
ਤੂੰ ਵੀ ਪੱਕਾ ਜਰੂਰ ਜਾਈ ਕਿਸੇ ਦਿਨ ਤੈਨੂੰ ਪਤਾ ਚੱਲੇਗਾ
ਪਤਾ ਨੀ ਚੱਲਣਾ ਕਿ ਅੱਜ ਸੰਗਰਾਂਦ ਹੈਗੀ ਇਹ ਤੇ ਤੂੰ ਮੈਨੂੰ ਇੱਕ ਦਿਨ ਪਹਿਲੇ ਦੱਸਦੀ ਕਿ ਸੰਗਰਾਂਦ ਹੈਗੀ ਹੈ ਤੇ ਇਹ ਕਿੰਨੇ ਵਜੇ ਬਣਾਉਂਦੇ ਹੋ ਕੀ ਟਾਈਮ ਹੁੰਦਾ ਕਦੋਂ ਕਦੋ ਤੱਕ ਉੱਥੇ ਪਹੁੰਚਾਣਾ ਆਉਦਾ ਕਿ ਮੈਂ ਫਿਰ ਲੇਟ ਨਾ ਹੋ ਜਾਵਾਂ ਨਾ
ਹਾਂ ਅਸੀਂ ਤਾਂ ਸਵੇਰੇ ਛੇ ਵਜੇ ਬਣਾ ਦਿੰਦੇ ਨੇ ਤੇ ਲੈ ਕੇ ਚਲੇ ਜਾਂਦੇ ਨੇ ਪੰਦਰਾਂ ਕੁ ਵੀਸ ਮਿੰਟ ਲੱਗ ਜਾਂਦੇ ਨੇ ਹਾਂ
ਤੇ ਉਹੀ ਫੇਰ ਮਤਲਬ ਕਿ ਨਾਲ ਦੀ ਨਾਲ ਹੀ ਇੱਕਦਮ ਹੀ ਤ ਤਾਜਾ ਤਾਜਾ ਗਰਮਾ ਗਰਮ ਹੀ ਲੈ ਕੇ ਜਾਣਾ ਹੁੰਦਾ ਹੈਗਾ ਨਾ
ਹਾਂ ਹਾਂ ਹੋਜੇ ਆਪਾਂ ਮੈਂ ਕਹਿ ਰਹੀ ਹਾਂ ਕਿ ਆਪਾਂ ਤਾਂ ਐਵੇਂ ਦਾ ਭਾਂਡਾ ਲਿਆ ਹੋਇਆ ਉਹ ਗਰਮ ਨਹੀਂ ਹੁੰਦਾ
ਅੱਛਾ ਅੱਛਾ ਅੱਛਾ ਅੱਛਾ ਤੇ ਉਹ ਤਾਜ਼ਾ ਹੀ ਵੀ ਰਹਿੰਦਾ ਹੋਏਗਾ ਤੇ ਗਰਮ ਵੀ ਰਹਿੰਦਾ ਹੋਏਗਾ ਕਿ ਜਾ ਕੇ ਸੰਗਤ ਨੂੰ ਵੀ ਫਿਰ ਗਰਮ ਗਰਮ ਮਿਲੇ ਜਾ ਕੇ ਨਾ ਹਾਂ ਠੰਡਾ ਫਿਰ ਚੰਗਾ ਵੀ ਨਹੀਂ ਲੱਗਦਾ ਹੁਨਾ ਹਨਾ ਉਸ ਟਾਈਮ ਦਾ ਤਾਜ਼ਾ ਬਣਿਆ ਹੋਏ ਚੰਗਾ ਲੱਗਦਾ ਹੋਏਗਾ ਤੇ ਗੱਲ ਦੱਸ ਕਿ ਇਹ ਫੇਰ ਇਹ ਸੰਗਰਾਂਤ ਤੇ ਤਾਂ ਬੜੇ ਲੋਕ ਲੈ ਕੇ ਆਉਂਦੇ ਹੋਣੇ ਹੈਗੇ ਨੇ ਤੇ ਇੰਨਾ ਵਰਤੀ ਜਾਂਦਾ ਹੈਗਾ ਦੁਆਰੇ ਗਿਆ ਐਵੇਂ ਵਾਰੀਆਂ ਲਾਈ ਹੁੰਦੀਆਂ ਨੇ
ਆਹੋ ਵਾਰੀ ਲੈ ਲੱਗੀ ਹੁੰਦੀ ਨ ਜਿਵੇਂ ਦੋ ਬੰਦਿਆਂ ਦੀ ਇੱਕ ਵਾਰ ਲੱਗੀ ਦੋ ਬੰਦਿਆਂ ਦੀ। ਅਗਲੀ ਵਾਰ ਲੱਗ ਗਈ ਐਵੇਂ ਬਾਰੀਆਂ ਚੱਲਦੀਆਂ ਨੇ। ਅਸੀਂ ਤਾਂ ਪੂਰਨਮਾਸੀ ਹੁੰਦੀ ਹੈ ਉਦੋਂ ਵੀ। ਆਪਣੇ ਘਰੇ ਦੇਗ ਬਣਾਉਂਦੇ ਨੇ ਘਰੇ ਹੀ ਪਾਠ ਕਰਦੇ ਨੇ ਅਸੀਂ।
ਅੱਛਾ ਕੀ ਅੱਛਾ ਤੇ ਕੀ ਪਾਠ ਕਰੀਦਾ ਤੇ ਫੇਰ ਉਹ ਕਿਹਨੂੰ ਵੰਡਦੇ ਹੋ? ਤੁਸੀ।
ਅਸੀਂ ਆਪਣੇ ਆਸ। ਪੜੋਸ ਚ ਜਿੰਨੇ ਵੀ ਨੇ ਸਾਰਿਆਂ ਨੂੰ ਵੰਡ ਕੇ ਆਉਂਦੇ ਨੇ।
ਅੱਛਾ ਤੇ। ਪਾਠ ਕੀ ਕਰਦੇ ਹੋ ਉਸ ਦਿਨ।
ਆਪਾਂ ਜਪੁਜੀ ਸਾਹਿਬ ਆਨੰਦ ਸਾਹਿਬ ਜੀ ਦਾ ਪਾਠ ਕਰ ਲੈਂਦੇ ਨੇ ਜਿਹੜਾ ਵੀ ਤੁਹਾਡੇ ਮਨ ਨੂੰ ਹੈਗਾ ਵੀ ਆਪਾਂ ਇਹ ਪਾਠ।
ਅੱਛਾ ਅੱਛਾ। ਤੇ ਉਹ ਤੁਸੀਂ ਕਰਦੇ ਹੈਗੇ ਹੋ ਹੈ। ਹਾਂ ਤੇ ਹਰ ਪੂਰਨਮਾਸ਼ੀ ਤੇ ਕਰੀਦਾ ਹੈਗਾ। ਹੈਲੋ ਜਸਕੀਰਤ। ਜਸਕੀਰਤ।
ਹੈਲੋ।
ਹਾਂਜੀ ਜਸਕੀਰਤ ਅੱਜ ਤਾਂ ਪਤਾ ਨੀ ਕੁਛ ਹੋ ਰਿਹਾ ਹੈਗਾ। ਤੇ ਸਾਡੀ ਤਾਂ ਗੱਲ ਹੀ ਨਹੀਂ ਪੂਰੀ ਹੋ ਪਾ ਰਹੀ ਮੈਨੂੰ ਤਾਂ ਏਹੋ ਡਰ ਲੱਗ ਰਿਹਾ ਸੀ ਕਿ ਇੰਨੀ ਚੰਗੀ। ਗੱਲ ਦੱਸ ਰਹੀ ਹਾਂ ਮੈਨੂੰ ਜਸਕੀਰਤ। ਮੇਰੀ ਰਹਿ ਨਾ ਜਾਏ ਤੇ ਬੰਦਾ ਸਾਰੀ। ਪੂਰਨਮਾਸ਼ੀ ਕਿਵੇਂ ਕਰਦੇ ਹੋ?
ਹਾਂ ਐਵੇਂ ਕਰਦੇ ਹਾ।
ਅੱਛਾ ਮੈਂ ਆਲ ਰੈੜੀ ਸਵੇਰੇ ਉੱਠ ਕੇ ਜਰੂਰ ਪਾਠ ਕਰਦੀ ਹਾਂ ਅੱਛਾ ਉਦੋ ਸਵੇਰ ਦੇ ਤੇ ਜਪੁਜੀ ਸਾਹਿਬ ਹੁੰਦਾ ਨਾ ਹਾ ਜਪੁਜੀ ਸਾਹਿਬ ਅੱਛਾ ਸਾਮੀ ਆਪਾ ਰਹਿਰਾਸ ਸਾਹਿਬ ਫੇਰ ਸੁਖਮਨੀ ਸਾਹਿਬ ਉਹ ਕਰ। ਕਰਦੇ ਹੋ।
ਹਾਂ ਉਹ ਵੀ ਕਦੇ ਕਦੇ ਕਰ ਲੈਂਦੇ ਆ ਵਿੱਚੋਂ ਵੈਸੇ। ਤੇ ਰੋਜ਼ ਤਾਂ ਹੁੰਦਾ ਨੀ ਪਰ ਕਦੇ ਕਦੇ ਜ਼ਰੂਰ ਕਰਦੀ ਹਾਂ।
ਦੀਆਂ।
ਹਾਂ ਗੁਰਦੁਆਰੇ ਵੀ ਮੈਂ ਰੋਜ਼ ਸਵੇਰੇ ਜਾਂਦੀ ਹਾਂ ਹਾਂ ਤੂੰ ਵੀ ਜਾਇਆ ਕਰ ਜ਼ਰੂਰ।
ਹਾਂ ਮੈਂ ਵੀ ਚੱਲਾਂਗੀ ਤੇਰੇ ਨਾਲ ਹੀ ਚੱਲਾਂਗੀ ਤੇਰੇ ਕੋਲ ਟਾਈਮ ਪੁੱਛ ਲਾਂਗੀ ਤੇ ਤੇਰੇ ਨਾਲ ਹੀ। ਚਲਾ ਕਰਾਂਗੇ। ਤੇ ਹੋਰ ਦੱਸ ਇੱਕ ਇੱਕ ਮੈਂ ਸੁਣਿਆ ਹੈਗਾ। ਕਿ ਇਹਨਾਂ ਦਾ ਇੱਕ ਮਹਿਲਾ ਮੰਡਲੀ ਵੀ ਹੈਗੀ ਹੈ ਤੇ ਜਿਹੜੀ ਸ਼ਬਦ ਕੀਰਤਨ ਵੀ ਸਿਖਾਉਂਦੀ ਹੈਗੀ। ਮੈਨੂੰ ਉਹ ਸ਼ੌਕ ਹੈਗਾ ਸ਼ਬਦ ਕੀਰਤਨ ਸਿੱਖਣ ਦਾ ਤਾਂ ਉਹ ਸਿੱਖੇਗੇ ਮੇਰੇ ਨਾਲ ਅਸੀਂ ਦੋਨੋ ਸਿੱਖੀਏ ਹਾਲੀ ਤਾਂ ਛੁੱਟੀਆਂ ਹੀ ਚੱਲ ਰਹੀਆਂ ਹੈਗੀਆਂ ਨੇ ਹੈਂ ਹ ਹਾਂ ਦੋਨੋ ਸਿੱਖ ਲੈਂਣੇ ਆ ਤੇ ਥੋੜੇ ਜਿਹੇ ਸਾਨੂੰ ਇਸੇ ਬਹਾਨੇ ਸ਼ਬਦ ਵੀ ਆ ਜਾਣਗੇ
ਸਾਡੇ ਗੁਰਦੁਆਰੇ ਤਾਂ ਹਾਂ ਸਾਡੇ ਗੁਰਦੁਆਰੇ ਤਾਂ ਹਰ ਇਤਵਾਰ ਨੂੰ ਸੁਖਮਨੀ ਸਾਹਿਬ ਦਾ ਪਾਠ ਵੀ ਕਰਦੀਆਂ ਨੇ ਮਹਿਲਾ ਮੰਡਲ
ਹਾਂ ਤੇ ਫੇਰ ਫੇਰ ਅਸੀਂ ਧੀਰੇ ਧੀਰੇ ਫੇਰ ਸਾਨੂੰ ਉਹ ਵੀ ਪੜ੍ਹਨਾ ਆ ਜੁਗਾ ਤੇ ਫਿਰ ਸੁਖਮਨੀ ਸਾਹਿਬ ਯਾਦ ਵੀ ਹੋ ਜਾਂਦਾ ਹੈਗਾ। ਕਿਧਰੇ ਵੀ ਹੁਣ ਯਾਤਰਾ ਕਰ ਰਹੇ ਹੋ ਕੁਛ ਹੋ ਤੇ ਕਈ ਵਾਰ ਹੁੰਦਾ ਕਿ ਹੋਰ ਕੁਛ ਨਹੀਂ ਹੁੰਦਾ ਤੇ ਨਾਲੇ ਤੁਸੀਂ ਪਾਠ ਕਰ ਸਕਦੇ ਹੋ ਅਤੇ ਯਾਦ ਹੋਏਗਾ ਤਾਂ ਹੀ ਕਰ ਸਕਦੇ ਹੋ ਨਾ ਨਹੀਂ ਤਾਂ ਨਹੀਂ ਕਰ ਸਕਦੇ ਹੋ। ਇਸੇ ਬਾਨੇ ਨਾਲ ਥੋੜੇ ਜਹੇ ਸ਼ਬਦ ਵੀ ਆ ਜਾਣਗੇ ਪਰ ਐਵੇਂ ਹੈਗਾ ਨਾ ਕਿ ਫੇਰ ਥੋੜਾ ਜਿਹਾ ਲੱਗਦਾ ਹੀ ਹੈਗਾ ਇਕੱਲੇ ਜਾਣ ਵਿੱਚ ਤੇ ਤੂੰ ਮੇਰੇ ਨਾਲ ਚੱਲੇਗੀ ਤਾਂ ਫੇਰ ਇਸੇ ਬਹਾਨੇ ਅਸੀਂ ਦੋਨੋ ਵੀ ਸਿੱਖ ਲਾਂਗੇ ਹੈਂ ਚੱਲਾਂਗੀ ਠੀਕ ਤੇ ਫੇਰ ਇਹ ਨਾ ਬ ਹਾਂ ਠੀਕ ਹੈ, ਪਰ ਤੂੰ ਪਹਿਲਾ ਪਤਾ ਤਾਂ ਕਰਾ ਲਾ ਉਥੋਂ ਗੁਰਦੁਆਰੇ ਤੋਂ ਕੀ ਉਹ ਟਾਈਮ ਹੈਗਾ ਉਹਨਾਂ ਦਾ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ ਹਾਂ ਤੇ ਮੈਨੂੰ ਤੂੰ ਸਾਰਾ ਦੱਸਦੀ ਤੇ ਉਹਨਾਂ ਦੀ ਮਹਿਲਾ ਮੰਡਲੀ ਦੇ ਕੋਈ
ਫੇਰ ਕਰਦੇ ਹਾਂ ਆਪਾਂ ਗੱਲ
ਚੱਲ ਠੀਕ ਐ। ਠੀਕ ਹੈ ਚੱਲ ਧਿਆਨ ਰੱਖੀਏ ਫੇਰ ਹੈਂ ਨਮਸਤੇ ਸਾਰਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਬੁਲਾਈ ਕਰ ਠੀਕ ਹੈ ਹਾਂ ਸਤਿ ਸ੍ਰੀ ਅਕਾਲ। ਓਕੇ।